ਸਤਿ ਸ਼੍ਰੀ ਅਕਾਲ- ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ?
ਵਧੀਆ ਦੀ ਤੁਸੀਂ ਸੁਣਾਓ?
ਮੈਂ ਠੀਕ ਹਾਂ। ਹੋਰ ਘਰ ਸਭ ਠੀਕ ਨੇ?
ਨੀ, ਤੁਸੀ ਦੱਸੋ
ਬੱਸ ਸਭ ਠੀਕ, ਵਦੀਆ ਹੋਰ ਕੀ ਕਰਦੇ ਪੇ ਸੀ।
ਕੁਸ਼ ਨੀ ਦੀ ਫ੍ਰੀ ਤੁਸੀਂ ਸੁਣਾਓ।
ਅੱਛਾ!
ਹਾਂਜੀ!
ਹੋਰ ਰੋਟੀ ਖਾ ਲਈ।
ਹਾਂਜੀ- ਹਾਂਜੀ ਤੁਸੀਂ
ਅੱਛਾ! ਕੀ ਬਣਾਇਆ ਸੀ?
ਅਸੀਂ ਟਿੰਡੇ
ਅੱਛਾ! ਅੱਛਾ
ਹਾਂਜੀ।
ਹਾਂ। ਟਿੰਡੇ ਆਏ ਇਸ ਮੌਸਮ- ਮੌਸਮ ਵਿਚ ਟਿੰਡੇ ਬੜੇ ਆਏ ਬਾਜ਼ਾਰ ਵਿੱਚ ਘੀਆ, ਟਿੰਡੇ, ਤੋਰੀ ਘਰ ਕੋਈ ਖਾਂਦਾ ਹੈ ਨੀ
ਹਾਂਜੀ! ਹਾਂਜੀ
ਸਾਨੂੰ ਬੱਚਿਆਂ ਤਾਂ ਪਸੰਦ ਆ ਹੁੰਦੇ ਨੀ ਫੇਰ ਬਣਾਏ ਜਾਂਦੇ ਨੇ। ਕੀ ਬਣਾਵੇ ਸਮਝ ਨੀ ਆਂਦੀ, ਕਿਹੜੀ ਸਬਜ਼ੀ ਬਣਾਏ।
ਹਾਂਜੀ -ਹਾਂਜੀ ਇਹ ਮੌਸਮ ਦੀਆਂ ਬਰਸਾਤਾਂ ਦਾ ਮੌਸਮ ਹੈ ਨਾ ਹੁਣ
ਹਾਂ
ਹਾਂਜੀ-ਜੀ
ਹਮਮ ਹੋਰ ਹ ਤੇ ਹਾਂ ਹਮ ਮੈਂ ਕਿਹਾ ਚੱਲ ਕਾਫੀ ਦਿਨ ਹੋਗੇ ਗੱਲ ਨੀ ਹੋਈ ਤੇ ਚੱਲ ਫੋਨ ਕਰਾਂ। ਤੁਸੀ ਤੇ ਕੀਤਾ ਤਦ ਕਿੰਨੇ ਦਿਨ ਹੋ ਗਏ ਨੇ ਬੰਦਾ ਹਾਲ ਚਾਲ ਹੀ ਪੁੱਛ ਲੈਂਦਾ ਹੈ। ਕਿੱਥੇ ਗਏ ਹੋਏ ਸੀ?
ਨਹੀਂ -ਨਹੀਂ ਘਰੇ ਹੀ ਸੀਗੇ। ਬੱਸ ਘਰ ਦੇ ਕੰਮ ਕਾਰ
ਅੱਛਾ! ਅੱਛਾ
ਹਾਂਜੀ
ਚਲੋ। ਮੈਂ ਵੀ ਤੇ ਟੈਮ ਕੱਢ ਕੇ ਕੀਤਾ ਈ ਏ
ਹਾਂਜੀ
ਹਾਂ ਤੇ ਹੋਰ ਉੱਧਰ ਪੰਜਾਬ ਵਿੱਚ ਕਿਹੋ ਜਿਹਾ ਮੌਸਮ
ਬਾਰੀਸ਼ ਵਾਲੀ ਦੀ ਬੱਸ ਮੀਂਹ ਪਈ ਜਾਂਦਾ
ਉਹ ਸਾਡੇ ਏਧਰ ਵੀ ਅੱਛਾ, ਅੱਛਾ। ਸਾਡੇ ਇੱਧਰ ਵੀ ਹੋ ਰਹੀ ਹੈ ਬਾਰਿਸ਼ ਹੁਣ ਬਸ ਥੋੜੀ ਬੰਦ ਹੋਈ ਹੈ। ਤੇ ਆਹ ਹਾਂ ਤੇ ਅ ਅਸੀਂ ਵਿਹੜੇ ਚ ਹੀ ਬੈਠੇ ਹੋਏ ਸੀ ਤੇ
ਅੱਛਾ।
ਹੋਰ ਤੇ ਮੈਂ ਨਾ ਗੱਲ ਕਰਦੀ ਪਈ ਸੀ। ਅਹ ਬਈ ਇਹ ਪਿੱਛੇ ਵਿਸਾਖੀ ਦਾ ਜਿਹੜਾ ਤਿਉਹਾਰ ਹੁੰਦਾ ਏ ਇਹ ਅ ਪੰਜਾਬ ਵਿਚ ਬੜਾ ਮਨਾਇਆ ਜਾਂਦਾ ਸਾਡੇ ਇੱਧਰ ਤੇ ਘੱਟ ਵੱਧਦੀਏ ਮੈਂ ਕਿਹਾ ਚੱਲ ਹ ਛਾਂ ਵੀ ਤੁਹਾਡੇ ਇੱਧਰ ਕਿੱਸਾ ਮਨਾਉਂਦੇ ਨੇ ਵੀ
ਹਾਂਜੀ ਦੀ ਸਾਡੇ ਨਗਰ ਕੀਰਤਨ ਨਿਕਲਦਾ ਇੱਥੇ ਵਿਸਾਖੀ ਨੂੰ
ਅੱਛਾ, ਅੱਛਾ।
ਹਾਂਜੀ ਤੇਹਰਾਂ ਅਪ੍ਰੈਲ ਦੀ ਹੁੰਦੀ ਵਿਸਾਖੀ ਤੇ ਹਾਂਜੀ, ਹਾਂਜੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਫਿਰ ਅੰਮ੍ਰਿਤ ਛਕਾਇਆ ਸੀ ਨਾ ਤਾਂ ਕਰਕੇ ਨਗਰ ਕੀਰਤਨ ਨਿਕਲਦਾ ਪੰਜ ਪਿਆਰੇ ਸੱਜਦੇ ਨੇ
ਅੱਛਾ, ਅੱਛਾ।
ਬੱਚੇ ਬਹੁਤ ਥੱਕਦੇ ਨੇ ਛੋਟੇ- ਛੋਟੇ ਕਿਹੜਾ ਅਮਿਤ ਛਕਾਇਆ ਜਾਂਦਾ ਉਹਨਾਂ ਨੂੰ
ਹਾਂਜੀ! ਤੇ ਉਹ ਸਾਡੇ ਤੇਸੀਂ ਵੇਖਣੇ ਹ ਨਾ ਤੇ ਜਿਵੇਂ ਛੋਟੇ -ਛੋਟੇ ਬੱਚਿਆਂ ਦੇ ਨਾ ਗਲੇ ਵਿੱਚ ਜਿਵੇਂ ਹਾਰ ਵੀ ਪਾਏ ਹੁੰਦੇ ਨੇ ਜਿਵੇਂ ਫੁੱਲ ਮਖਾਣੇ ਹੁੰਦੇ ਨੇ ਹੈ ਨਾ ਤੇ ਉਹ ਜੁੱਟ ਹੁੰਦਾ ਫੂਲ ਮਖਾਣੇ ਹੁੰਦੇ ਨੇ ਤੇ ਹਾਂ ਤੇ ਉਹ ਪਾਏ ਹੁਦੇ ਬੜੇ ਸੋਹਣੇ ਲੱਗਦੇ ਨੇ ਜੇ ਗੁਰਦੁਆਰੇ ਜਾਓ ਨਾ ਬੱਚਿਆਂ ਨੇ ਤਿਆਰ ਕਰਕੇ ਲੈ ਕੇ ਆਏ ਹੁੰਦੇ ਨੇ ਚਿੱਟੇ ਕੁੜਤਾ ਪਜਾਮਾ ਪਾਇਆ ਹੁੰਦਾ ਏ
ਹਾਂਜੀ।
ਤੇ ਸੋਹਣਾ ਲੱਗਦੇ ਨੇ ਬੱਚੇ
ਹਾਂਜੀ- ਹਾਂਜੀ, ਛੋਟੇ- ਛੋਟੇ ਬੱਚੇ ਹੀ ਹੁਣ ਤਾਂ ਛੱਕ ਲੈਂਦੇ ਨੇ ਅੰਮ੍ਰਿਤ ਵਗੈਰਾ
ਹਾਂ- ਹਾਂ, ਹਾਂਜੀ-ਹਾਂਜੀ। ਤੇ ਹੋਰ ਕੀ ਹੁੰਦਾ ਹੈ। ਵੀ ਜਿਵੇਂ ਘਰਾਂ ਵਿਚ ਜਿਵੇਂ ਕਰਦੇ ਨੇ ਵੀ ਜਿਵੇਂ ਤੁਹਾਡੇ ਪੰਜਾਬ ਹੈਗਾ। ਇਹਥੇ ਵੀ ਘਰਾਂ ਵਿੱਚ ਕੁਛ ਸਪੈਸ਼ਲ ਕਰਦੇ ਨੇ ਜਿਵੇਂ ਰੋਟੀ ਘਰ ਵਿੱਚ
ਹਾਂਜੀ- ਹਾਂਜੀ ਘਰ ਵੀ ਮੱਥਾ ਟੇਕਦੇ ਨੇ ਲੋਕੀ। ਤੇ ਦੀਵੇ ਵਗੈਰਾ ਜਾਂਦੇ ਨੇ ਤਿਉਹਾਰ ਇਹ ਬਹੁਤ ਬੜਾ ਵਿਸਾਖੀ।
ਅੱਛਾ- ਅੱਛਾ।
ਹਾਂਜੀ। ਨਗਰ ਕੀਰਤਨ ਨਿਕਲਦੇ ਨੇ ਬਹੁਤ ਲੋਕੀ ਲੰਗਰ ਵਗੈਰਾ ਲਗਾਉਂਦੇ ਨੇ ਵਿਸਾਖੀ ਤੇ।
ਅੱਛਾ- ਅੱਛਾ ਜਿਵੇਂ ਗੁਰਪੁਰਬ ਹੁੰਦਾ ਹੈ। ਓਦਾਂ ਹੀ ਹੁੰਦਾ ਹੋਣਾ।
ਠ
ਤੇ ਗੁਰਦੁਆਰੇ ਚ' ਪਾਠ ਵਗੈਰਾ ਵੀ ਹੁੰਦਾ ਹੋਣਾ।
ਹਾਂਜੀ- ਹਾਂਜੀ। ਪਾਠ ਵਗੈਰਾ ਹੁੰਦਾ ਪੂਰਾ ਨਗਰ ਕੀਰਤਨ ਨਿਕਲਦਾ।
ਅੱਛਾ- ਅੱਛਾ।
ਹਾਂਜੀ।
ਹਾਂ। ਤੇ ਫੇਰ ਤੇ ਹੋਰ ਜਿਵੇਂ ਹੁਣ ਤੁਸੀਂ ਗਏ ਸੀ। ਤੁਹਾਡੇ ਕੋਲ ਹੈ ਹੁਣਾ ਗੁਰਦੁਆਰਾ ਜਾਂ ਦੂਰ ਹੈ ਤੁਹਾਡੇ ਘਰ ਤੋ
ਬਹੁਤ ਕੋਲ ਆ ਗੁਰਦੁਆਰਾ ਸਾਹਿਬ ਉੱਥੇ ਨਗਰਕੀਰਤਨ ਨਿਕਲਿਆ ਸੀਗਾ।
ਅੱਛਾ- ਅੱਛਾ ਤੇ ਨਗਰ ਕੀਰਤਨ ਜ ਲੈ। ਤੇ ਜਾਂਦੇ ਉਹ ਤੇ ਫੇਰ ਸਮਾਪਤੀ ਕਿੱਥੇ ਕਰਦੇ ਨੇ ਕਿਸੇ ਹੋਰ ਗੁਰਦੁਆਰੇ
ਹਾਂਜੀ। ਕਿਥੇ ਹੋਰ ਸਾਬ
ਅੱਛਾ- ਅੱਛਾ।
ਹਾਂਜੀ। ਕਈ ਤਾਂ ਇਦੇਦਾਂ ਹੁੰਦਾ ਕਿ ਜਿਹੜੇ ਗੁਰਦੁਆਰਾ ਸਾਹਿਬ ਤੋਂ ਲੈ ਕੇ ਜਾਂਦੇ ਨੇ ਪ੍ਰਕਾਸ਼ ਤੇ ਉਹੀ ਗੁਰਦੁਆਰਾ ਸਾਹਿਬ ਸਮਾਪਤੀ ਕਰ ਦਿੰਦੇ ਨੇ ਕਈਆਂ ਦੇ ਤਾਂ ਇਏਦਾਂ ਵੀ ਹੁੰਦਾ।
ਅੱਛਾ-ਅੱਛਾ।
ਜੀ।
ਤੇ ਸਾਡੇ ਇੱਥੇ ਤੇ ਨਾ ਜਿਵੇਂ ਉਸ ਦਿਨ ਹੀ ਕਰਦੇ। ਜਿਵੇਂ ਅੱਗੇ- ਪਿੱਛੇ ਹਫ਼ਤੇ ਬਾਅਦ, ਤਾਂ ਕਰਦੇ ਨੇ। ਜ ਗੁਆਰਿਆਂ ਚ' ਹਾਂ।
ਕਈਆਂ ਤੇ ਲੇਟ ਸ ਉਹ ਕਰਦੇ ਨੇ ਮਨਾਉਂਦੇ ਨੇ ਵਿਸਾਖੀ ਵਗੈਰਾ। ਨਾ ਲੇਟ ਕਰ ਦਿੰਦੇ ਨੇ ਤੇ ਕੀਰਤਨ ਹਾਂਜੀ। ਬਟ ਬਹੁਤ ਲੰਗਰ ਬਹੁਤ ਲੱਗੇ ਹੁੰਦੇ ਨੇ ਵਿਸਾਖੀ ਤੇ।
ਹਾਂ-ਹਾਂ। ਤੇ ਜਿਵੇਂ ਹੁਣ ਸਾਡੇ ਇੱਥੇ ਇੱਕ ਹੈਗਾ। ਗੁਰ ਦੁਾਰਰਾ। ਤੇ ਉਹਦੀ ਬੜੀ ਮਾਨਤਾ ਹੈਗੀ। ਆ ਉੱਥੇ ਤੇ ਨਾ ਜਿਵੇਂ ਰਾਤ ਨੂੰ ਨਾ ਅਹ ਲਗਾਉਂਦੇ ਦਵਾਨ ਹਾਲ ਲਗਾਉਂਦੇ ਨੇ। ਬਾਹਰੋਂ ਰਾਗੀ ਅਹ ਰਾਗੀ ਜਥਾ ਵੀ ਬੁਲਾਉਂਦੇ ਨੇ ਓਹ। ਤੇ ਜਿਵੇਂ ਨਾ ਬੱਚਿਆਂ ਦੀ ਉਹ ਵੀ ਰੱਖਦੇ ਦਿੰਦੇ ਨੇ ਜਿਵੇਂ ਕਪੀਟੀਸ਼ਨ ਵਗੈਰਾ ਵੀ ਉਹਨਾਂ ਨੂੰ ਅ ਵੀ ਸਿੱਖੀ ਬਾਰੇ ਪਤਾ ਲੱਗ। ਹਾਂ-ਹਾਂ। ਤੇ ਤੁਹਾਡੇ ਉੱਥੇ ਕਰਦੇ ਨੇ ਇਹੋ ਜਿਹੇ ਕੁਛ?
ਹਾਂਜੀ। ਦੀ ਸਮਾਗਮ ਵਗੈਰਾ ਲੱਗਦੇ ਹੁੰਦੇ ਆ। ਇੱਥੇ ਵੀ ਗੁਰਦੁਆਰਾ ਸਾਹਿਬ।
ਅੱਛਾ- ਅੱਛਾ।
ਕਿਉਂਕਿ ਰਾਤ ਦਾ ਪ੍ਰੋਗਰਾਮ ਹੁੰਦਾ ਬਹੁਤ ਵਧੀਆ ਹੁੰਦਾ।
ਹੁੰ, ਹੁੰ
ਇਥੇ ਦੂਰੋਂ- ਦੂਰੋਂ ਆਉਂਦੇ ਨੇ ਬਹੁਤ ਲੋਕੀ ਦੂਰੋਂ- ਦੂਰੋਂ ਆਉਂਦੇ ਨੇ ਮੱਥਾ ਟੇਕਣ।
ਅੱਛਾ-ਅੱਛਾ। ਹਾਂ। ਹਾਂਵੇ ਉਹੀ ਹੁੰਦਾ ਨਾ ਕਿਸੇ ਜਿਵੇਂ ਗੁਰਦੁਆਰੇ ਦੀ ਕੋਈ ਮਾਨਤਾ ਬਣ ਜਥ ਸਭ ਸੰਗਤ ਉਥੇ ਜੁੜਦੀ ਜ਼ਿਆਦਾ ਇਹ। ਹਮ ਹ
ਵਿਸਾਖੀ ਤੇ ਵੀ ਲੋਕ ਦੂਰੋਂ-ਦੂਰੋਂ ਮੱਥਾ ਟੇਕਣ ਆਉਂਦੇ ਆ।
ਅੱਛਾ-ਅੱਛਾ।
ਹਾਂਜੀ।
ਹਾਂ। ਸਭ ਜਾਂਦੇ ਹੀ ਨੇ। ਗੁਰਦੁਆਰੇ ਵੀ ਇਸ ਦਿਨ ਤੇ ਕਹਿੰਦੇ ਨੇ। ਬ ਚਰਮ ਮੱਥਾ ਟੇਕ ਆਈਏ। ਉਹੀ ਹਾਂ ਬਹੁਤ ਵੱਡਾ ਦਿਨ ਹੁੰਦਾ ਸਿੱਖਾਂ ਵਾਸਤੇ ਤੇ ਹੁੰਦਾ ਹੀ ਹੈ। ਵੀ ਸਪੈਸ਼ਲ ਈ ਹੁੰਦਾ ਹੂ-ਹੂੰ
ਘਰੇ ਵੀ ਦੀਵੇ ਵਗੈਰਾ ਜਲਾਉਂਦੇ ਨੇ ਮੱਥਾ ਟੇਕਦੇ ਨੇ ਸਾਰਾ
ਹੂੰ-ਹੂੰ
ਪਿਛਲੀ ਵਾਰੀ ਮੇਰੇ ਅ ਗੁੜੀਆਂ ਨੇ ਨਾ ਤੇ ਉੱਥੇ ਗੁਰਦੁਆਰੇ ਵਿੱਚ ਬ ਸੀ ਵੀ ਕਪਟੀਸ਼ਨ ਰੱਖਿਆ ਹੋਇਆ ਸੀ ਬੱਚਿਆਂ ਦਾ ਵੀ ਅ ਪਹਿਲੀ ਪੌੜੀ ਦਾ ਪਾਠ ਸੁਣਾਓ ਥੋੜੇ ਵੱਡੇ ਬੱਚੇ ਨੇ ਉਹਨਾਂ ਨੂੰ ਜਿਵੇਂ ਪੰਜ
ਪਿਆਰਿਆ ਦੇ ਨਾਮ ਦੱਸੋ। ਤੇ ਚਾਰ ਸਾਹਿਬਜ਼ਾਦਾ ਦੇ ਨਾਮ ਦੱਸੋ ਇਹ ਸਭ ਹੈਗਾ ਸੀ। ਤੇ ਇਹ ਤੇ ਹਲੇ ਬੜੀ ਛੋਟੀ ਹੈਗੀ ਹੈਤੇ ਇਹਨੂੰ ਮੈਂ ਪਾਠ ਸਕ ਖਾਇਆ ਹੋਇਆ ਪਹਿਲੀ ਪੌੜੀ ਦਾ ਤੇ ਇਹਨੇ ਸੁਣਾਇਆ ਸੀ
ਹਾਂਜੀ-ਹਾਂਜੀ ਉਹ ਇਨਾਮ ਵਗੈਰਾ ਵੀ ਦਿੰਦੇ ਆ ਪਾਠ ਸੁਣ ਕੇ ਨਾ।
ਹਾਂ ਫਿਰ ਇਹਨੂੰ ਮਿਲਿਆ ਇਹਨੂੰ ਇੱਕ ਕਲਰ ਦੀ ਕਿੱਟ ਮਿਲੀ ਸੀ ਛੋਟੀ ਜਿਹੀ ਤੇ ਓ ਕਾਰਡਬੋਰਡ ਮਿਲਿਆ ਸੀ।
ਹਾਂਜੀ ਉਹ ਬੱਚਿਆਂ ਨੂੰ ਵਧੀਆ ਸਿੱਖੀ ਨਾਲ ਲਾਂਦੇ ਨੇ।
ਹਾਂ-ਹਾਂ ਉਹ ਬੱਚਿਆਂ ਨੂੰ ਏਕ ਸਾਈ ਪਤਾ ਲੱਗਦਾ ਹੈ ਵੀ ਹਾਂ ਵੀ ਸਾਡੀੇ ਸਿੱਖੀ ਦਾ ਇਤਿਹਾਸ ਕੀ ਹੈਗਾ ਹੈ।
ਹਾਂਜੀ ਬੱਚੇ ਖੁਸ਼ ਹੋ ਕੇ ਸਿੱਖਦੇ ਨੇ ਫਿਰ
ਹਾਂ ਓ ਤੇ ਹੈ ਹੀ ਐ। ਤੇ ਬੱਚਿਆਂ ਨੂੰ ਹੁੰਦਾ ਵੀ ਹਾਂ ਵੀ ਇਨਾਮ ਮਿਲਣੇ। ਤੇ ਓ ਫੇਰ ਵਧ ਚੜ੍ਹ ਕੇ ਕਰਦੇ ਨੇ ਵੀ ਹਾਂ ਬਈ ਸਈ ਕਰੀਏ। ਹੂੰ-ਹੂੰ ਤੇ ਹੋਰ
ਹਾਂਜੀ
ਤੇ ਜਿਵੇਂ ਹੁਣ ਹੋਰ ਜਿਵੇਂ ਹੁੰਦੇ ਨੇ ਗੁਰਪੁਰਬ ਹੁੰਦੇ ਨੇ ਓਨਾਂ ਦਾ ਵੀ ਹੁੰਦਾ ਹੋਣਾ ਤੁਹਾਡੇ ਉੱਥੇ
ਹਾਂਜੀ-ਹਾਂਜੀ
ਸਮਾਗਮ ਵਗੈਰਾ ਹੁੰਦੇ ਹੋਣੇ ਨੇ ਜਿਵੇਂ ਹੁਨ ਓ ਵੇਲੇ ਅਹ ਸ਼ਹੀਦੀ ਪੁਰਬ ਆਂਦਾ ਏ ਜਿਵੇਂ ਹੁਣ ਪਿੱਛੇ ਜੀ ਗਿਆ ਸੀ ਗੁਰੂ ਅਰਜ ਜਨ ਦੇਵ ਜੀ ਦਾ।
ਹਾਂਜੀ-ਹਾਂਜੀ ਭਾਈ ਮਤੀ ਸੀਗਾ ਕੱਲ ਬਾਬਾ ਮਨੀ ਜੀ ਦਾ ਨਾ ਸੀਗਾ ਉਹ ਸ਼ਹੀਦੀ ਪੁਰਬ ਸੀਗਾ ਹਾਂਜੀ ਸ਼ੀਦੀ ਦਿਹਾੜਾ ਸੀਗਾ ਓਥੇ ਵੀ ਫਿਰ ਬਸ ਨਾ ਹੁਣ ਸਮਾਗਮ ਵਗੈਰਾ ਲੱਗਦਾ ਮਨਾਇਆ ਜਾਂਦਾ ਹਾਂਜੀ-ਹਾਂਜੀ।
ਠੀਕ ਏ ਆਹ ਸ ਗੁਰਦੁਆਰਿਆਂ ਵਿੱਚ ਹੁੰਦਾ ਈ ਏ।
ਹਾਂਜੀ-ਹਾਂਜੀ
ਹੂੰ ਹੁਣ ਇਹ ਈ ਏ ਹੁਣ ਪਿੱਛੇ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਸੀ। ਤੇ ਸਾਰੇ ਗੁਰਦੁਆਰਿਆਂ ਵਿੱਚ ਪਾਠ ਹੁੰਦੇ ਪਏ ਸੀ ਤੇ ਚੀਲਿਆਂ ਲੱਗੇ। ਹੂੰ-ਹੂੰ ਤੇ ਅਸੀਂ ਵੀ ਨਾ ਜਿਵੇਂ ਲੰਗਰ ਹੁੰਦਾ ਸੀ ਸ਼ਾਮ ਨੂੰ
ਹਾਂਜੀ-ਹਾਂਜੀ
ਤੇ ਅਸੀਂ ਵੀ ਕੁੱਛ ਨਾ ਕੁੱਛ ਘਰੋਂ ਬਣਾ ਕੇ ਲੈ ਜਾਂਦੇ ਸੀ ਕਦੀ ਓ ਚਾਵਲ ਬਣਾ ਕੇ ਲੈਗੇ। ਕਦੀ ਨਿ ਨਮਕੀਨ ਸੇਵੀਆਂ ਬਣਾ ਕੇ ਲੈਗੇ। ਤੇ ਕਿਉਂਕਿ ਸਭ ਆਪਣੇ ਘਰੋਂ-ਘਰੋਂ ਲੈ ਕੇ ਆਂਦੇ ਰਹੇ।
ਹਾਂਜੀ-ਹਾਂਜੀ ਏ ਤੇ ਹੈ। ਗੁਰਦੁਆਰਾ ਸਾਇਬ ਦਾ ਚਲੋ ਵਧੀਆ ਜਾਇਆ ਜਾਵੇ ਤਾਂ।
ਹਾਂ ਓ ਤੇ ਹੈ ਈ ਐ।
ਹਾਂਜੀ।
ਹੋਰ?
ਹੋਰ ਤੀ ਸੁਣਾਓ ਅਸੀਂ ਵੀ ਸੰਡੇ ਦੀ ਸੰਡੇ ਜਾ ਨੇ ਹੁੰਨੇ ਆ ਗੁਰਦੁਆਰਾ ਸਾਇਬ ਨਾਲੇ ਪਤਾ ਲੱਗ ਜਾਂਦਾ ਸਾਰਾ ਕੁੱਛ।
ਹਾਂ-ਹਾਂ ਓ ਤੇ ਹੈ ਈ ਏ।
ਵੱਧ ਸਿੱਖੀ ਨਾਲ ਬੰਦਾ ਜੁੜੀ ਜਾਂਦੈ।
ਹਾਂਜੀ ਸਾਡੇ ਤੇ ਆਪ ਜਿਵੇਂ ਸੰਗਰਾਂਦ ਹੁੰਦੀ ਐ ਨਾ ਤੇ ਅਸੀਂ ਪ੍ਰਸ਼ਾਦ ਬਨਾ ਕੇ ਜਿਵੇਂ ਲੈ ਕੇ ਜਾਂਨੇ ਆ।
ਹਾਂਜੀ-ਹਾਂਜੀ
ਹਾਂ। ਤੇ ਬਸ ਮੱਥਾ ਟੇਕਿਆ ਜਾਂਦਾ ਹੋਰ ਹੂੰ। ਹੂੰ ਹੋਰ ਪਰ ਸਭ ਠੀਕ ਨੇ?
ਹਾਂਜੀ ਦੀ ਸਾਰੇ ਠੀਕ ਨੇ।
ਹਾਂਜੀ ਚਲੋ ਠੀਕ ਐ ਫੇਰ ਹਨਾ ਹਾਂ-ਹਾਂ ਲਾਨਾ ਚੱਕਰ ਕਦੀ।
ਹਾਂਜੀ-ਹਾਂਜੀ ਦੀ।
ਹਾਂਜੀ ਠੀਕ ਐ ਅੱਛਾ ਜ ਓਕੇ ਸਤਿ ਸ੍ਰੀ ਕਾਲ।
ਸਸੀ ਕਾਲ ਜੀ।